ਹਾਂਜੀ ਸ
ਸਤਿ ਸ੍ਰੀ ਅਕਾਲ ਜੀ ਹੋ ਸੁਨਾੳ
ਬਸ ਵਧੀਆ ਹੈ ਗ ਹੜੀਆਂ ਛੁੱਟੀਆਂ ਬੱਚੇ ਦੇਆਂ ਸਕੂਲ ਦੀਆਂ ਨਹੀਂ ਹੈਜੇ
ਹਾਂਜੀ ਸਾਡੇ ਤੇ ਟਵੰਟੀ ਫਾਈਵ ਨੂੰ ਗਏ ਗਸੀਂ ਸਾਡੇ ਪੱਚੇ ਨੂੰ ਪੈ ਗਿਆਆਂ ਸੀ ਤੇ ਸ਼ਾਇਦ ਅਹ ਚਾਰ ਜੁਲਾਈ ਤੱਕ ਹੈਗੀਆਂ ਘੁੱਟਣ
ਕਦੇ ਤੇਈ ਜੁਲਾਈ ਤੱਕ ਨੇ
ਅੱ ਤੇਈ ਜੁਲਾਈ ਤੱਕ
ਹਾਂਜੀ ਡੇਟ ਵੀ ਤਾਂ ਪਈ ਹੈ ਨਾ ਇੱਕ ਤਰੀਕ ਤੋਂ ਪਈ ਹੈ ਨਾ ਇੱਕ ਜੂਨ ਤੋਂ
ਹਾਂਜੀ ਹਾਂਜੀ ਸਾਡੇ ਨਾਲੇ ਸਾਡੇ ਪੁ ਬੱਚਿਆਂ ਦੀ ਵੱਡੀਆਂ ਕਲਾਸ
ਹਾਂਜੀ ਹਾਂਜੀ ਵਆਂ ਵ
ਹਾਂ
ਆ
ਵੈਸੇ ਤੇ ਇਹਨਾਂ ਦੇ ਥਰਟੀ ਵਨ ਨੂੰ ਪੈਣੀਆਂ ਸੀ ਉਹ ਗਰਮੀ ਬਹੁਤ ਹੋ ਗਈ ਸੀ ਇਸ ਕਰਕੇ ਉਹਨਾਂ ਨੇ ਜਲਦੀ ਪਾਤੀ ਹੋਰ ਦਸੌ ਤੁਸੀ
ਬਸ ਵਧੀਆ ਹੋਰ ਕੋਈ ਖਾਣ ਦੀ ਕੋ ਰੈਸਪੀ ਦੱਸੋ ਅੱਛੀ ਜੀ ਹੋਰ
ਹੋਰ ਖਾਣ ਦੀ ਰੈਸਪੀ ਤੁਸੀਂ ਦੱਸੋ ਤੁਸੀਂ ਕੀ ਕੀ ਬਣਾ ਲੈਂਦੇ
ਮੈਂ ਤੇ ਬਣਾ ਲੈਂਦੀ ਹਾਂ ਲੋਕੀ ਹੋ ਗਈ ਕੋਫਤੇ ਲੋਕੀ ਦੇ ਪਰੌਠੇ ਹੋ ਗਏ ਅੱਛਾ ਦੀ ਰੋਟੀ ਹੋ ਗਈ ਆਲੂ ਵਾਲੀ ਹੋਰ ਆਲੂ ਵਾਲੀ ਭਰ ਕੇ ਪੂੜੀਆਂ ਹੋ ਗਆਂ
ਅੱਛਾ ਜੀ
ਹਾਂਜੀਰ ਆਲੂ ਵਗੈਰਾ ਹੋ ਗ ਸੁਤੇ ਆਮਚੂਰੇ
ਹਾਂਜੀ ਉੱਥੇ ਤਾਂ ਉੱਥੇ ਤਾਂ ਹੀ ਅੰਬਲ ਬਹੁਤ ਬਣਦਾ ਹੈ ਅੰਬਲ ਜੱਖਣੀ
ਹਾਂਜੀ ਤੇ ਮੈਂ ਬਣਾਈ ਨ ਇਹ ਕਦੀ ਰਾਜਮਾਂ ਬਣਾਏ ਆ ਮੈਂ
ਜਖਣੀ ਤੇ ਦਹੀਂ ਪਾ ਕੇ ਬਣਾਉਣੀ
ਦਹੀਂ ਪਾਉਂਦੇ ਆ ਭੇ ਅਸੀਂ ਲੋਕ ਕਹਿੰਦੇ ਆਾਂ ਭੇ ਹੈ ਨੰਦੜੂ ਕਹਿੰਦੇ ਆ
ਚ ਬਣਾਉਂਦੇ
ਹਾਂ ਉਹ ਪੀ ਨੂੰ ਕੱਚਾ ਪੱਕਾ ਪੀ ਨੂੰ ਪਲੇ ਸੀਰੀੀਆਂ ਲ ਆ ਲੈਂਦੇ ਛਿੱਲ ਗ ਮੋ ਮੋਟੇ ਮੋਟੇ ਕਰਕੇ ਤੇ ਫੇਰ ਦਹੀਂ ਚ ਤੜਕਾ ਲਾਉਦੇ ਆ ਸੋਫ ਸੂਫ ਦਾ ਤੇ ਉਹਦੇ ਚ ਪੇਪ ਆ ਗ ਬਸ
ਮੈਂ ਇੱਕ ਵਾਰੀ ਅ ਕਿਸੇ ਦੇ ਮੈਰਿਜ ਹੀ ਖਾਧਿਆ ਸੀ
ਮੈਂ ਤੇ ਖਾਬੇ ਨ ਸੁਣਿਆ ਮੈਂ ਖਾਦਾਂਗੀ ਹੈ ਬਹੁਤ ਮੈਂ ਖਾਧਾ ਵਾ
ਹਾਂਜੀ ਉਹ ਚਾਵਲ ਨਾਲ ਚਾ ਖਾਂਦੇ ਆ ਤ ਹਾਂਜੀ ਪਤਲਾ ਪਤਲਾ ਹੁੰਦਾ ਇਮਲੀ ਤੇ ਗੁੜ ਇਮਲੀ ਤੇ ਗੁੜ ਪਾ ਕੇ
ਹੁੜਕਾ ਕੇ ਬਣਾਉਦੀ ਆ ਤਰੀਆਲਾ ਬਿਨਾਂ ਛਿਲੇ ਡ ਉਹ ਵੀ ਲ ਚੜੀ
ਹਾਂਜੀ ਹਾਂਜੀ
ਅੱਜ ਕੱਲ ਬਾਥੂ ਚੱਲ ਰਿਹਾ ਸੀ ਪਿੱਛੇ ਬਾਥੂ ਦੀ ਰੋਟੀਆਂ ਬਣਾ ਲਈ ਦੀਆਂ ਸੀ ਬਾਥੂ ਦੇ ਪਕੌੜੇ ਬਣਾ ਲਦੇ ਸੀ ਰਾਤਾ
ਹਾਂਜੀ
ਬਸ ਹੁਣ ਮੈਂ ਤੁਸੀਂ ਦੱਸੋ ਤ ਤੇ ਆਉਂਦੀ ਆ ਅੱਛੀ ਅੱਛੀ ਰੈਸਪੀਆਂ
ਹਾਂਜੀ ਰੈਸਪੀ ਤਾਂ ਬਹੁਤ ਆਉਂਦੀਆਂ ਨੇ
ਮਲ ਪੀਜ਼ਾ ਵੇਸ ਬਣਦੇ ਨਾ ਪੀਜ਼ਾ ਵੇਸ ਘਰੇ ਪੀਜ਼ਾ ਕਿਵੇਂ ਬਣਦਾ ਅੱਜ ਕੱਲ ਬੱਚੇ ਬਾਰ ਬਾਰ ਖਾਣਾ ਮੰਗਦੇ ਆ
ਹਾਂਜੀ ਤੁਸੀਂ ਸੂਜੀ ਦਾ ਸੂਜੀ ਦਾ ਬਣਾ ਸਕਦੇ ਹੋ ਤੁਸੀਂ ਸੂਜੀ ਨੂੰ ਮਤਲਬ ਦਹੀਂ ਚ ਕਰਕੇ ਗੁੰਨ ਕੇ ਥੋੜ੍ਹੀ ਦੇਰ ਰੈਸਟ ਲਈ ਲੱਗ ਤੇ ਜਿਵੇਂ ਜਿਵੇਂ ਇੱਕ ਕੱਪ ਸੂਜੀ ਤੇ ਉਹਦੇ ਚ ਅੱਧਾ ਕੱਪ ਦਹੀਂ ਪਾ ਲੋ
ਹਾਂਜੀ
ਅੱਧਾ ਕੱਪ ਹੀ ਪਾਣੀ ਪਾਓ ਤੁਸੀਂ ਉਹਨੂੰ ਘੋਲ ਰੱਖ ਲਓ ਘੋਲ ਕੇ ਰੱਖ ਖਲੋ ਉਹਨੂੰ ਰੈਸਟ ਲਈ ਪੰਦਰਾਂ ਵੀਹ ਮਿੰਟ ਰੈਸਟ ਦੇ ਦੋ ਕਿ ਜੋਦ ਤੱਕ ਤੇ ਥੋੜੀ ਠਿੱਕ ਹੋ ਜਾਏਗੀ ਤੇ ਬਾਅਦ ਨੋਨਸਟਿਕ ਪੈਨ ਤੇ ਥੋੜਾ ਓਇਲਸ ਓਇਲਸ ਸਪ੍ਰੈਡ ਕਰਕੇ ਤੇ ਉਹ ਬੈਟਰ ਪਾ ਦੋ ਬੈਠ ਪਾ ਕੇ ਉੱਪਰ ਤੇ ਉਹਨੂੰ ਕੱਜ ਕੇ ਰੱਖ ਦੋ ਪੰਜ ਮਿੰਟ ਲੱ ਪੰਜ ਮਿੰਟ ਚ ਸਿੱਖ ਜਾਂਦਾ ਫੇਿਰ ਉਹਨੂੰ ਪਲਟਾ ਦੋ ਪਲਟਾ ਕੇ ਉੱਪਰ ਪੀਜ਼ਾ ਸੋਸ ਲਗਾ ਦੋ ਪੀਜ਼ਾ ਸੋਸ ਲਗਾ ਕੇ ਉੱਪਰ ਜੋ ਤੁਸੀਂ ਤੁਹਾਡੀ ਮਨਪਸੰਦ ਸਬਜ਼ੀਆਂ ਹੈਗੀਆਂ ਉਹ ਉਗਾ ਕੇ ਉੱਪਰ ਚੀਜ਼ ਸਪਰੈਡ ਕਰਦੋ ਮਸ਼ਰੂਮ ਵ ਤੁਹਾਡੇ ਦੇ ਉੱਧਰ ਮਸ਼ਰੂਮ ਵਗੈਰਾ ਬਹੁਤ ਮਿਲਦੇ ਆ ਮਸ਼ਰੂਮ ਮਸਰੂਮ ਵਗੈਰਾ ਪਤਲੇ ਪਤਲੇ ਸਲਾਈਜ਼ ਕਟ ਕੇ ਤੁਸੀਂ ਲਗਾ ਸਕਦੇ ਹੋ ਓਲਿਵਸ ਲਗਾ ਸਕਦੇ ਹੋ ਟਮਾਟਰ ਪਿਆਜ
ਬਾਅਦ ਚ ਫੇਰ ਸਟੀਮ ਦਵਾਦੀਏ ਪੰਜ ਛੇ ਮਿੰਟ
ਪੰਜ ਦਸ ਬਿਲਕੁਲ ਲੋਅ ਫਲੇਮ ਤੇ ਦਸ ਮਨਟ ਲਈ ਉਹਨੂੰ ਚੰਗੀ ਤਰ੍ਹਾਂ ਸਿੱਕਣ ਦਾ ਜਦੋਂ ਤੱਕ ਚੀਜ਼ ਮੈਲਟ ਟਣਾ ਹੋ ਚੇ ਬਸ ਚੀਜ਼ ਸਮੈਲਟ ਹੋ ਜਾਏ ਤੇ ਉਹਨੂੰ ਕੱਢ ਕੇ ਤੇ ਉੱਪਰ ਔਰਗੈਨੋ ਅ ਤੇ ਉਹ ਪੀਜ਼ਾ ਜਨਿੰਗ ਜਿਹੜੀ ਹੁੰਦੀ ਹੈ ਉਹ ਪ੍ਰਰਭ ਕੇ ਬੱਚਿਆਂ ਨੂੰ ਸੋਸ ਨਾਲ ਬੜੇ ਸਵਾਦ ਨਾਲ ਖਾਂਦੇ ਬੱਚੇ
ਬਾਅਦ ਦਾ ਬੱਚੇ ਇਨਾ ਸਾਫਚ ਆ ਹਾਂਜੀ
ਬਣਾ ਲੈਂਦੇ ਹੋਗੇ ਕਿਹੜੇ ਕਿਹੜੇ ਤਰ੍ਹਾਂ ਦੇ ਸੈਂਡਵਿਚ
ਲੈਂਦੀ ਆਦੀਣਾ ਲੈਂਦੀ ਆ
ਅੱਛਾ ਜੀ
ਬੱਸ
ਹਮ ਸੈਂਡਵਿਚ ਸੈਂਡਵਿਚ ਵੀ ਕਈ ਤਰ੍ਹਾਂ ਦੇ ਅਹ ਇੱਕ ਵਾਰੀ ਮੈਂ ਉਹਦੇ ਬਣਾਏ ਸੀ ਅਰਬੀ ਦੇ ਨਾ ਉਹ ਪਕੌੜੇ ਬਣਾਏ ਸੀ ਅਰਬੀ ਨੂੰ ਥੋੜ੍ਹਾ ਥੋੜੀ ਜਿਹੀ ਸਟੀਮ ਲਵਾ ਕੇ ਤੇ ਫਿਰ ਉਹਦੇ ਛਿਲਕਾ ਉਤਾਰ ਲੈਣਾ
ਹਮ
ਸਿਲਕਾ ਉਤਾਰ ਕੇ ਉਹਦੇ ਵਿੱਚ ਅਹ ਉਹਨੂੰ ਮੈਸ਼ ਕਰ ਲੈਣਾ ਚੰਗੀ ਤਰ੍ਹਾਂ ਮੈਸ਼ ਕਰਕੇ ਉਹਦੇ ਵਿੱਚ ਜ ਥੋੜਾ ਜਿਹਾ ਬੇਸਨ ਪਾ ਲ ਲੋ ਇਸ ਸਨ ਪਾ ਕੇ ਉਹਦੇ ਆਪਾਂ ਕੋੋੜੇ ਵਾਂਗਰ ਕੱਢ ਲੋ ਫੇਰ ਉਹਨੂੰ ਕਾਜੂ ਵਗੈਰਾ ਕਾਜੂ ਪਿਆਜ ਵਗੈਰਾ ਨਾ ਪਾ ਕੇ ਗ੍ਰਵੀ ਬਣਾ ਲੋ ਅਹ ਮੋਟੇ ਮੋਟੇ ਪਿਆਜ ਮੋਟੇ ਮੋਟੇ ਟਮਾਟਰ ਕਾਜੂ ਨੂੰ ਫਰਾਈ ਕਰ ਲੋ ਥੋੜਾ ਜਿਹਾ ਲਸਨ ਅਦਰਰਕ ਨੂੰ ਕ ਅ ਫਾਈ ਕਰ ਲਓ ਫਿਰ ਉਹਨੂੰ ਉਸ ਜਦੋਂ ਠੰਡਾ ਹੋ ਜਾਏ ਨਾ ਮਸਾਲਾ ਤੇ ਉਹਨੂੰ ਗ੍ਰਾਇੰਡ ਕਰ ਲੋ
ਬਾਕੀ ਜਿਵੇਂ ਅਸੀਂ ਕੋਫਤੇ ਬਣਾਉਦੇ ਆ ਤਰੀ ਬਣਾਕੇ ਪਾ ਦਈਏ
ਜੇ ਗ੍ਰਾਇੰਡ ਚੰਗੀ ਤਰ੍ਹਾਂ ਕਰਕੇ ਤੇ ਉਸ ਤੋਂ ਬਾਅਦ ਉਸ ਤੋਂ ਬਾਅਦ ਤੁਸੀਂ ਅਹਨੂੰ ਗ੍ਰੇਵੀ ਥੋੜ੍ਹਾ ਜਿਹਾ ਓਇਲ ਲਓ ਜਾਂ ਮੱਖਣ ਲੈ ਲਓ ਮੱਖਣ ਪਾ ਕੇ ਉਹ ਮ ਉਹ ਸਾਰੇ ਗ੍ਰੇਵੀ ਪਾ ਦੇਣਗੇ ਗੇਵੀ ਨੂੰ ਥੋੜਾ ਜ ਪਾਣੀ ਪਾ ਦੋ ਰੇ ਆਜੇ ਤੇ ਫੇਰ ਬਾਅਦ ਚ ਜਦੋਂ ਤੁਸੀਂ ਸਰਵ ਕਰਨਾ ਨਾ। ਉਦੋਂ ਹੀ ਤੁਸੀਂ ਬਸ ਉਦੋਂ ਹੀ ਪਕੌੜੇ ਪਾ ਕੇ ਦੇਣੇ ਨੇ। ਦੋ-ਦੋ ਤਿੰਨ-ਤਿੰਨ ਪਕੌੜੇ ਖਾ ਕੇ ਤੇ ਉਦੋਂ ਬਹੁਤ ਟੇਸਟੀ ਲਗਦੇ।
ਮੇੈਂ ਟਰਾਏ ਕਰਨੀ ਹੈਗੀ।
ਹਾਂਜੀ।
ਅੱਛਾ, ਜੇ ਮੈਂ ਟਰਾਈ ਕਰਾਂਗੀ।
ਹਾਂਜੀ, ਬਸ ਉਹਨੂੰ ਸਟੀਮ ਹੀ ਕਰਨਾ ਅਰਬੀ ਨੂੰ ਕਿ ਮਤਲਬ ਦੇਖੋ ਥੋੜ੍ਹੀ ਇੰਝ ਟਾਈਟ ਟਾਈਟ ਹੀ ਹੋਏ। ਜੇ ਜ਼ਿਆਦਾ ਉਹ ਹੋਜੇ ਨਾ ਤੇ ਫਿਰ ਪਕੌੜੇ ਨੀ ਬਣਦੇ ਉਹਦੇ।
ਬਣਾਏ ਨੀ ਹੈ ਪਰ ਮੈਂ ਪਹਿਲੀ ਵਾਰੀ ਸੁਣਿਆ ਕਿ ਅਰਬੀ ਦੇ ਪਕੌੜੇ ਬਣਦੇ ਆ।
ਹਾਂਜੀ, ਤੁਸੀਂ ਤੁਸੀਂ ਯੂਟਿਊਬ ਤ ਕੱਡੋ ਯੂ ਯੂਟਿਊਬ ਤੇ ਬੜੀ ਸਾਰੇ ਪਕੌੜਿਆਂ ਦੇ ਰੈਸਪੀ ਆ।
ਹਾਂਜੀ ਆਪਾਂ ਨੂੰ ਕੁਝ ਫੇਕ ਈ ਦੱਸਦੇ ਆ ਕੋਈ ਗਲਤ ਤੁਸੀਂ ਦੱਸਦੇ ਮੈਂ ਦੋ ਵਾਰ ਟਰਾਈ ਕੀਤੀ ਨਾ ਮੇਰੀ ਗਲਤੀ ਹੋਈਆਂ ਨੇ ਮੈਂ
ਹਾਂਜੀ- ਹਾਂਜੀ ਉਹ ਮੈਂ ਤੇ ਉਹਦੀ ਯਾਰ। ਤੇ ਬ੍ਰਿਸ਼ਟੀ ਹੋਮ ਕਿਚਨ ਹੈਗਾ ਨਾ ਅਸੀਂ ਮੈਂ ਉਹਦੀ ਰੈਸਪੀ ਦੇਖਦੀ ਹਾਂ ਜਾਂ ਫਿਰ ਉਹਦੀ ਅਹ ਸ਼ਿਲਪੀ-ਸ਼ਿਲਪੀ ਹੈਗੀ ਆ ਨਾ। ਸ਼ਿਲਪੀ ਅਹ ਉੱਥੋਂ ਦੀ ਅਹ ਬੈਂਗਲੋੌਰ ਦੀ ਪਤਾ ਨੀ ਤੇ ਅਸੀਂ ਉੱਥੋਂ ਅਸੀਂ ਮੈਂ ਤੇ ਸਿਰਫ ਉਹਨਾਂ ਦੀ ਰੈਸਪੀ ਦੇਖਦੀ ਨਾ ਹੋਰ ਕਿਸੇ ਨੂੰ ਨੀ ਦੇਖਦੀ।
ਆਮ ਕੁਛ ਕਰਕੇ ਦੇਖਾਂਗੀ ਮੈਂ ਕਦੀ ਕਮਾਈ ਨੀ। ਸਰਦੀ ਦੇ ਕੋਫਤੇ ਬਣਾਵਾਂਗੇ ਅਸੀਂ ਤਾਂ।
ਹਾਂਜੀ, ਮੈਂ ਡੋਕਲਾ ਵਗੈਰਾ ਬਣਾ ਲੈਂਦੀ ਹਾਂ ਬਹੁਤ ਵਧੀਆ।
ਟਕਲਾ ਕਿਵੇਂ ਬਣਾਉਂਦੇ ਤੁਸੀਂ।
ਤ ਆਪਾ ਇੱਕ ਕੱਪ ਪਾਣੀ ਜਿਵੇਂ ਦੋ ਕੱਪ ਬੇਸਣ ਉਹਦੇ ਚ ਇੱਕ ਕੱਪ ਪਾਣੀ ਲਓ ਅਹ ਉਹਦੇ ਚ ਕਟੋ ਕਿਸੇ ਕੋਲ ਚ ਕਟੋਰੇ ਚ ਪਾਣੀ ਲੈਣ ਉਹਦੇ ਚ ਅਹ ਤਿੰਨ ਚਾਰ ਚਮਚ ਚੀਨੀ ਦਾ ਫਾਲੋ। ਤੇ। ਇੱਕ ਚਮਚ ਇੱਕ ਟੀ ਸਪੂਨ ਜਿਹੜਾ ਅਹ ਟੀ ਸਪੂਨ ਹੁੰਦਾ। ਉਹ ਟੀ ਸਪੂਨ ਟਾ ਪਟਰੀ ਤਾਂ ਪਾ ਲੋ ਨਮਕ ਪਾ ਲੋ ਉਹਨੂੰ ਚੰਗੀ ਤਰ੍ਹਾਂ ਘੋਲ ਲੈਣਾ। ਪਾਣੀ ਨੂੰ ਚੰਗੀ ਤਰ੍ਹਾਂ ਦੋ ਕੱਪ ਵੇਸਣ ਲੈਣਾ। ਉਹ ਥੋੜ੍ਹਾ ਥੋੜਾ ਪਾਣੀ ਕਰਕੇ ਤੇ ਬੈਟਰ ਬਣਾ ਲੈਣਾ। ਇਨੂੰ ਰੈਸਟ ਉਤੇ ਰੱਖ ਦੇਣੈ ਅੱਧੇ ਘੰਟੇ ਲਈ ਵੀ ਤੁਸੀਂ ਰੱਖ ਸਕਦੇ ਔ, ਪੰਦਰਾਂ ਮਿੰਟ ਲਈ ਵੀ ਰੱਖ ਸਕਦੇ ਔ ਜਿੰਨਾ ਤੁਹਾਡੇ ਕੋਲ ਟਾਈਮ ਹੈਗੈ। ਉਹਦੇ ਅੱਕਾਰਡਿੰਗ ਤੁਸੀ ਰੱਖ ਉਹ ਰੱਖ ਕੇ ਉਸ ਤੋਂ ਬਾਅਦ ਥੋੜਾ ਅ ਜਦੋਂ ਤੁਸੀ ਆਪਣਾ ਪੈਣ-ਸ਼ੈਣ ਤਿਆਰ ਕਰ ਲੋ ਉਹ ਪਾਣੀ ਪਾ ਕੇ ਉਹਨੂੰ ਗਰੀਸ ਕਰਕੇ ਰੱਖ ਦੋ। ਜਿਦੇ ਚ ਤੁਸੀ ਢੋਕਲਾ ਬਣਾਣੈ ਤੇ ਇੱਕ ਹ ਅ ਇੱਕ ਟੀ ਸਪੂਨ ਉਹਦੇ ਚ ਬੇਕਿੰਗ ਪਾਊਡਰ ਪਾ ਦੇਣਾ।
ਬਿਲਕੁਲ ਈਨੋ ਪਾ ਦਈਐ ਭਾਵੇਂ।
ਹਾਂਜੀ ਇਨੋ ਪਾ ਲੋ। ਜੇ ਇਨੋ ਪਾਣੈ ਨਾ ਤੇ ਫੇਰ ਦਹੀਂ ਪਾਣਾ। ਦਹੀਂ ਵਾਲਾ ਬਣਾਣਾ। ਜੇ ਤੁਸੀ ਟਾਟਰੀ ਵਾਲਾ ਬਣਾਣੈ ਫਿਰ ਤੁਸੀ ਅ ਬੇਕਿੰਗ ਸੋਡਾ ਈ ਪਾਣਾ ਬੋਤ ਵਧੀਆ ਫਲਫ, ਸਪੰਜੀ ਬਣੇਗਾ ਬੋਤ ਜ਼ਿਆਦਾ।
ਬਸ ਉਹਦੇ ਚ ਫੇਰ ਅ ਚੰਗੀ ਤਰ੍ਹਾਂ ਉਹਨਾ ਨੂੰ ਅ ਘੁਮਾ ਲੈਣੈ। ਚੰਗੀ ਤਰ੍ਹਾਂ ਮਤਲਬ ਸਭ ਪਾਸੇ ਉਹ ਫੈਲ ਜਾਏਗਾ। ਬੇਕਿੰਗ ਸੋਡਾ, ਇੱਕਦਮ ਫਿਲੱਫੀ। ਹਾਂਜੀ ਇੱਕਦਮ ਫਿਲੱਫ ਵੀ ਹੋ ਜੇਗਾ। ਫੇਰ ਉਹਨੂੰ ਫਟਾਫਟ ਉਹਦੇ ਚ ਚ ਟ੍ਰਾਂਸਫਰ ਕਰਕੇ ਤੇ ਇਨੂੰ ਅ ਸਟੀਮਰ ਚ ਰੱਖ ਦੋ। ਸਟੀਮਰ ਚ ਪੰਦਰਾਂ ਪੰਦਰਾਂ-ਵੀਹ ਮਿਨਟ ਲਈ ਰੱਖ ਦੋ। ਦੇਖਣਾ ਕਿੰਨਾ ਵਧੀਆ ਬਣ ਤੇ ਇੱਕਦਮ ਵਧੀਆ ਬਣੇਗਾ। ਉਸ ਤੋਂ ਬਾਅਦ ਤੜਕਾ ਲਗਾ ਲੋ ਤੁਸੀ। ਕੜੀ ਪੱਤਾ, ਪਾਣੀ ਨਿੰਬੂ ਪਾ ਕੇ
ਤੇ ਬਣਾਣਾ ਨਈ ਲੇਕਿਨ ਹੁੰਦੈ। ਵੈਸੇ ਬੇਸਣ ਤਾਂ ਬੱਚਿਆਂ ਨੂੰ ਖਵਾਣਾ ਚਾਈਦੈ, ਅੱਛਾ ਹੁੰਦੈ।
ਹਾਂਜੀ-ਹਾਂਜੀ।
ਜੇਹ ਬੱਚੇ ਖਾਈ ਜਾਏਂਗੇ ਇੱਕ ਦੁ ਪੀਸ ਤੇ ਖਾਣਗੇ ਈ, ਹੋਰ ਕੁਛ ਨੀ ਤੇ। ਹਾਂਜੀ ਤੇ ਤੁਸੀ ਖਾਣਗੇ ਟੇਸਟ ਲੱਗੇਗਾ ਫਿਰ ਆਪੇ ਖਾਣਗੇ ਮਾੜਾ-ਮਾੜਾ।
ਹੈਲੋ
ਹੈਲੋ
ਹਾਂਜੀ
ਨਾ ਜਾਵਾ ਬੱਚੇ ਖਾ ਲਈ ਚਲੋ ਥੋੜਾ ਫਿਰ ਹੋਰ ਖਾਯੋਗੇ ਸੱਬ ਲੋਗ ਹਾ ਵੇਸਣ ਦਾ ਹੁੰਦਾ ਖਾਣਾ ਚਾਹੀਦਾ
ਹਾਂਜੀ ਹਾਂਜੀ ਇਹੇ ਲਾਈਟ ਵੇਟ ਹੁੰਦਾ ਨਾ ਠੀਕ ਹੈ ਜੀ ਠੀਕ ਹੈ ਜੀ